ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋਰ ਜੀ ਹੋਰ ਕੀ ਹਾਲ।
ਵਧੀਆਂ ਜੀ ਵਧੀਆਂ ਤੁਸੀਂ ਸੁਣਾਓ।
ਵਧੀਆਂ ਜੀ, ਘਰੇ ਠੀਕ ਨੇ ਸਾਰੇ
ਹਾਂਜੀ ਬਿਲਕੁਲ, ਤੁਸੀਂ ਦੱਸੋ ਤੁਹਾਡੇ ਘਰੇਂ ਸਭ ਵਧੀਆਂ ਬੱਚੇ ਬੁੱਚੇ।
ਸਭ ਵਧੀਆਂ ਜੀ ਸਭ ਵਧੀਆਂ ਨਿਆਣੇਂ ਸਕੂਲ਼ ਗਏ ਨੇ ਜੀ, ਦੋਸਤ ਨਾਲ ਛੁੱਟ ਛੁੱਟੀ ਹੋਣੀ ਐ, ਫ਼ਿਰ ਘਰੇਂ ਆਣਗੇ ਜੀ ਲੈਣ ਜਾਣਾਂ ਪੈਣਾ।
ਹਾਂਜੀ ਨਾ ਜੀ ਮੇਰੀ ਤਾਂ ਕੁੜੀ ਹੋਣੀ ਮਤਲਬ ਆਈ ਐ ਸਕੂਲੋਂ ਹੁਣੇ ਉਹਨੂੰ ਲੈ ਕੇ ਆਈ ਆ, ਅੱਜ ਦਾ ਓਦਾ ਵੈਦਰ ਹੀ ਬਹੁਤ ਖਰਾਬ ਹੋਇਆ ਵਿਆ ਮੀਂਹ ਆ ਰਿਆ। ਹੁਣ ਪੀਜ਼ੇ ਦਾ ਪੰਜਾਦੀ ਗਈ ਆਂ ਤੇ ਹੁਣ ਲੈ ਕੇ ਆਈ ਆਂ, ਦੋ ਵਜੇ ਹੁਣ ਆਪਣੇ ਮੁੰਡੇ ਨੂੰ ਲੈ ਕੇ ਆਣਾ ਐ।
ਅੱਛਾ ਜੀ ਅੱਛਾ ਮੌਸਮ ਦਾ ਵੀ ਕੁੱਝ ਪਤਾ ਨੀ ਲੱਗ ਰਿਆ ਅੱਜ ਕਦੀ ਧੁੱਪ ਚੜ ਜਾਂਦੀ ਵੀ ਆ। ਕਦੀ ਬਰਸਾਤ ਹੋ ਰੀ ਐ।
ਹਾਂਜੀ ਬਿਲਕੁਲ ਇਹ ਤਾਂ ਹੈ ਈ ਆ, ਮੈਂ ਕੱਪੜੇ ਬਾਹਰ ਫਲਾਤੇ ਤਾਂ ਦੇਖਿਆਂ ਮੈਂ ਅੰਦਰ ਬੈਠੀ ਆ, ਅਚਾਨਕ ਪਤਾ ਵੀ ਨੀ ਚੱਲਿਆ ਕਦ ਨੂੰ ਮੀਂਹ ਆ ਗਿਆਂ। ਤੇ ਜਾ ਕੇ ਦੇਖਿਆਂ ਫੇਰ ਕੱਪੜੇ ਸਾਰੇ ਤਾਰੇ ਅੰਦਰ ਫਲਾਏ ਨੇ, ਤੇ ਸ਼ੁਕਰ ਕਰੋ ਸਾਰੇ ਗਿੱਲੇ ਨੀ ਹੋ ਗੇ।
ਸਹੀ ਗੱਲ ਐ ਜੀ, ਨਹੀਂ ਗੁੰਮ ਵੀ ਏਨਾਂ ਹੋਇਆ ਪਿਆ ਸੀਗਾ। ਹਾਂਜੀ ਗੁੰਮ ਵੀ ਇੰਨਾ ਮਚਿਆ ਪਿਆ ਬਰਸਾਤ ਆਣੀ ਬਹੁਤ ਜ਼ਰੂਰੀ ਹੋਈ ਪਈ ਐ
ਹਾਂਜੀ ਇਹ ਤਾਂ ਹੈ ਈ ਆ ਜੀ ਬਿਲਕੁਲ
ਦੇਖਲੋ ਨਾ ਐਸ ਟੈਮ ਤੱਕ ਨਾ ਬਰਸਾਤ -ਤਾਂ ਸ਼ੁਰੂ ਹੋ ਜਾਂਦੀਆਂ ਸੀ ਨਾ, ਇਸ ਵਾਰੀ ਪਹਿਲਾਂ ਐ, ਜਿਵੇਂ ਬਰਸਾਤਾਂ ਹੀ ਨੀ ਹੁੰਦੀਆਂ ਪਈਆ ਇਸ ਵਾਰੀ ਤਾਂ
ਹਾਂਜੀ- ਹਾਂਜੀ ਬਿਲਕੁਲ- ਬਿਲਕੁਲ ਉਹ ਤਾਂ ਹੈ ਈ ਆ। ਹੁਣ ਜੈਵੇਂ ਤੇ ਪਹਿਲਾਂ ਤੱਕ ਇੱਕ ਵੀ ਬਾਰ ਮੀਹ ਆਇਆ ਕੋਈ ਨੀ, ਤੇ ਹੁਣ ਜਿਵੇਂ ਦਾ ਸਕੂਲ ਖੁ ਖੁੱਲੇ ਨੇ ਉਵੇਂ ਤੇ ਪਤਾ ਬਰਸਾਤਾਂ ਸ਼ੁਰੂ ਹੋਗੀਆਂ ਨੇ ਔਰ ਆਏ ਗੀ ਵੀ ਉਸੀ ਟੈਮ ਤੇ ਬੱਚਿਆਂ ਦੇ ਛੁਟ ਟੀ ਦਾ ਟਾਇਮ ਹੋਏਗਾ।
ਹਾਂਜੀ- ਹਾਂਜੀ ਸਹੀ ਗੱਲ ਐ ਜੀ, ਫੇਰ ਬੱਚੇ ਬਿਮਾਰ ਹੋ ਜਾਣਗੇ। ਗਿੱਲੇ ਹੋ ਜਾਂਣਗੇ, ਬਿਮਾਰ ਹੋ ਜਾਂਣਗੇ।
ਹੋਰ। ਹੁਣੇ ਆਈ ਆ, ਹੁਣ ਅਸੀ ਗਿਲੇ ਹੋ ਕੇ ਆਏ ਆ ਉਹ ਕਹਿੰਦੀ ਮੈਂ ਏਸੀ ਚਲਾਣਾ ਮੈਂ ਕਿਹਾ ਏਸੀ ਨੀ ਚਲਾਣਾ ਹੁਣ ਮੈਂ ਕਿਹਾ ਪਹਿਲੇ ਹੀ ਗਿੱਲੇ ਹੋ ਕੇ ਆਏ ਵੇ ਆ ਤਹਾਨੂੰ ਕੀ ਫ ਫੈਦਾ ਐ ਕਿ ਬਿਮਾਰ ਹੋਣਾ ਹੁਣ ਆਪਣਾ ਮੌਸਮ ਹੀ ਐਵੇਂ ਦਾ ਹੋਇਆ ਪਿਆ
ਹਾਂਜੀ- ਹਾਂਜੀ। ਸਵੇਰ ਦਾ ਪਤਾ ਨੀ ਲੱਗਦਾ, ਸਵੇਰ ਧੁੱਪ ਚੜ ਜਾਂਦੀ ਐ ਦੁਪਹਿਰ ਵੇਲੇ ਬਰਸਾਤਾਂ ਹੋਣ ਲੱਗ ਪੈਣੀਆਂ ਜੀ।
ਹਾਂਜੀ ਬਿਲਕੁਲ ਸ਼ਾਮ ਵੇਲੇ ਗੁੰਮਸ ਹੋਜੇਗੀ। ਇਹ ਇਸ ਟੈਮ ਸਾਰਿਆਂ ਦਾ ਈ ਆ, ਹੁਣ ਤੁਸੀਂ ਪਹਾੜਾਂ ਚ ਹੀ ਦੇਖਲੋ ਕਿੰਨਾ ਮੀਂਹ ਪੈ ਰਿਆ, ਕੋਈ ਪਹਾੜ ਗਿਰ ਰਿਆ ਜੀ ਕੋਈ ਕਿਤੇ- ਕਿਤੇ ਆਪਣਾਂ ਪਹਾੜ ਇੰਨੇ ਏਨਾ ਮਤਲਬ ਕਿ ਪਾਣੀ ਆ ਰੁੜ ਰਿਆ ਪੁੱਛੋ ਈ ਕੁੱਛ ਨਾ ਬੰਦੇ ਰੁੜਨ ਨੂੰ ਤਿਆਰ ਹੋ ਰੇ ਐ
ਪਿੱਛੇ ਤੇ ਬੱਦਲ ਵੀ ਫਟਿਆ, ਪਿੱਛੇ ਸੁਣਿਆ ਬੱਦਲ ਫਟਿਆ ਕਿੱਧਰ ਦਾ
ਹਾਂਜੀ -ਹਾਂਜੀ।
ਹਾਂਜੀ ਕਿੰਨੇ ਨਹਿਰਾਂ ਭਰ ਗੀਆਂ, ਨਹਿਰਾਂ ਉਫਾਨ ਤੇ ਆਈਆਂ ਪਈਆਂ ਮਨਾ ਕੀਤਾ ਹੋਇਆ ਨਾ ਹਾਈ ਅਲਟ ਕੀਤਾ ਹੋਇਆ ਪਹਾੜਾਂ ਤੇ ਆ ਨਾ ਆਓ ਜੀ। ਤੇ ਬਰਸਾਤਾਂ ਹੋਦੀਆਂ।
ਹ ਲੇਕਿਨ ਲੋਕ ਕਾਂਹ ਟਿਕਦੇ ਹੈਂ ਲੋਕਂ ਦੇਖ ਲਓ ਇੰਨੀ ਪਬਲਿਕ ਸਿਸਟਮ ਅਮਰਨਾਥ ਇੰਨੀ ਪਬਲਿਕ ਹੈ ਉੱਥੇ ਉੱਥੇ ਕੋਈ ਵੀ ਟਾਈਮ ਦਾ ਕੁਛ ਨੀ ਕਹਿ ਦਾ ਲਾੱਖੋ ਦੇ ਕਿਦਾਰ ਨਾਲ ਹਨ ਨਾ ਕਰੋੜੋ ਦੇ ਹਿਸਾਬ ਨਾਲ ਉੱਥੇ ਦੁਨੀਆਂ ਹੋਈ ਵੀ ਹੈ ਇਸ ਟਾਈਮ
ਅੱਛਾ - ਅੱਛਾ।
ਹੂੰ ਸਾਹ ਵੀ ਨੀ ਲਿਆ ਜਾ ਰਿਹਾ ਉੱਥੇ ਇੰਨੀ ਪਬਲਿਕ ਹੈ ਇਸ ਟਾਈਮ
ਅੱਛਾ ਤਾਂਹ ਵੇਖ ਲਓ ਲੋਕਾਂ ਨੂੰ ਸਮਝ ਨੀ ਆਉਂਦੀ ਕਿ ਮੌਸਮ ਦਾ ਕੁਛ ਨੀ ਪਤਾ ਪੱਤਾ ਲੱਗ ਰਿਹਾ ਕਦੀ ਬਰਸਾਤ ਹੋ ਰਹੀ ਹੈ ਕਦੀ ਬੱਦਲ ਵੱਜ ਰਿਹਾ ਤਾਂ ਵੀ ਲੋਕਾਂ ਨੂੰ ਸਮਝ ਨੀ ਆਉਂਦੀ ਜੀ।
ਨਾ ਫੇਰ ਕਹਿੰਦੇੇ ਇਹ ਕੰਮ ਹੋ ਗਏ ਵੈਸੇ ਵੀ ਊਨ ਵਾਲੇ ਟਾਈਮ ਚ ਨਾ ਪਹਾੜਾਂ ਚ ਬੰਦਾ ਨਾ ਹੀ ਜਾਏ ਨਾ ਆਪਣੇ ਘਰਾਂ ਚ ਹੀ ਸੇਫ ਰਹੇ ਨਾ ਉਹ ਜ਼ਿਆਦਾ ਵਧੀਆ ਕਿਉਂਕਿ ਉੱਥੇ ਦਾ ਵੈਦਰ ਹੀ ਐਵੇਂ ਦਾ ਹੋ ਜਾਂਦਾ ਮਿੰਟ ਚ ਮੈਂ ਕਹਿ ਤਾਂ ਰਹੀ ਹਾਂ ਹੁਣ ਅਜੇ ਤਾਂ ਜੂਨ ਚ ਬਿਲਕੁਲ ਵੀ ਮਤਲਬ ਕਿ ਮੀਂਹ ਵਗੈਰਾ ਸੀਗਾ ਨਹੀਂ ਮਨਸੂਰੀ ਅਸੀਂ ਗਏ ਹ ਮੈਂ ਕਹਿ ਰਹੀ। ਇੰਨਾ ਵੈਦਰ ਉੱਥੇ ਦਾ ਮੀਂਹ ਇੰਨਾ ਪਿਆ ਸੜਕਾਂ ਨੀ ਵਿਖਰੀਆਂ ਸੀ। ਕਿਵੇਂ ਚਲਾਈਏ ਅਸੀਂ ਗੱਡੀਆਂ ਆਪਣੀ ਫੇਰ ਅਸੀਂ ਇੱਕ ਜਗ੍ਹਾ ਗੱਡੀਆਂ ਰੋਕ ਜਦ ਤੱਕ ਬੱਦਲ ਹਟਿਆ ਨੀ ਧੁੰਦ ਜੀ ਜਿਵੇਂ ਆਪਾਂ ਪੈਂਦੀ ਆ ਉਹ ਹਟੀ ਨੀ ਜਦ ਤੇ ਅਸੀਂ ਗੱਡੀਆਂ ਨੀ ਚਾਲੂ ਕੀਤੀ ਦੇਖਲੋ ਕਿਉਂਕਿ ਉੱਥੇ ਸਿੰਗਲ ਰੋਡ ਹੁੰਦਾ। ਤੇ ਗੱਡੀਆਂ ਚਲਾਉਣ ਵਾਲੇ ਵੀ ਕਰਦੇ ਫਿਰ ਕਿਆ ਫਾਇਦਾ ਆਪਾਂ ਕੋਈ ਐਸੀ ਗੱਲ ਹੋ ਜੇ
ਹਾਂਜੀ ਉਹ ਤੇ ਹੈ ਹੀ ਹੈ ਦੇਖੋ ਜੀ ਖਾਈ ਵਾਲੀ ਜਗ੍ਹਾ ਹੈਗੀ ਹੈ ਪਹਾੜਾਂ ਹੈਗੀਆਂ ਨੇ ਡਰ ਹੀ ਲੱਗਦਾ ਜੀ ਫਿਰ ਤਾਂ
ਹਾਂਜੀ ਬਸ ਫੇਰ ਇਸ ਚੱਕਰ ਚ ਅਸੀਂ ਫਿਰ ਗੱਡੀਆਂ ਰੋਕੀ ਫੇਰ ਉੱਥੇ ਇੰਨੇ ਅਸੀਂ ਰੀਅਲ ਰੂਲ ਬਣਾ ਲਿੱਤੀ ਫੋਟੋਆਂ ਖਿਚਾ ਲਿੱਤੀਆਂ। ਵਧੀਆ ਮੈਂ ਕਿਹਾ ਜਾ ਕੇ ਤਾਂ ਅਸੀਂ ਗਰਮੀ ਚ ਹੀ ਮਰਨਾ ਉੱਥੇ
ਤੇ ਆ ਹੀ ਹੈ ਜੀ ਮੌਸਮ ਦਾ ਇਹ ਬੁਰਾ ਹਾਲ ਹੋਇਆ ਪਿਆ
ਹਾਂਜੀ - ਹਾਂਜੀ।
ਹਾਂਜੀ ਹੋਰ ਜੀ।
ਬਸ ਜੀ ਹੋਰ ਤੁਹਾਡੇ ਇੱਧਰ ਵੀ ਮੀਂਹ ਆ ਰਹੇ ਆ
ਹਾਂਜੀ - ਹਾਂਜੀ ਉਹੀ ਤਾਂ ਦੱਸ ਰਿਹੇ ਤੁਹਾਨੂੰ ਕਿ ਸਵੇਰੇ ਧੁੱਪ ਹੋਈ ਪਈ ਸੀ ਜੀ। ਤੇ ਕੱਪੜੇ - ਕੁਪੜੇ ਧੋਲੇ ਸੁੱਕਣੇ ਪਾਏ ਨੇ ਤੇ ਇੱਕਦਮ ਮੀਂਹ ਆ ਗਿਆ ਜੀ ਬਸ ਜੀ। ਤੇ ਉਹ ਕੱਪੜੇ ਲਾ ਕੇ ਲੈ ਕੇ ਆਇਆ ਸੀ ਅੱਧੇ ਕੱਪੜੇ ਪਏ ਆ ਧੋਣ ਵਾਲੇ ਤਾਂਹੀ ਮੈਂ ਧੋ ਨੀ ਰਹੀ ਸੀ ਮੈਂ ਕਿਹਾ ਚੱਲ ਮੀਂਹ ਦੇਖਦੇ ਆ ਤੂੰਨੇ ਤੁੰਦੇ ਮੈਂ ਅੱਧੇ ਰੋਕ ਹੀ ਦਿੱਤੇ ਆ ਮੈਂ ਕੱਲ ਲਾ ਲਾਗੇ ਮੀਂਹ ਹੋਏਗਾ ਤਾਂ ਫਿਰ ਸਟੈਂਡ ਤੇ ਪਾਏ ਨੇ ਕੱਪੜੇ ਜੀ।
ਹਾਂਜੀ ਉਹ ਤਾਂ ਹੈ ਹੀ ਹੈ ਮੇ ਤਾਂ ਖੁਦ ਅੰਦਰ ਪੱਖੇ ਚ ਹੀ ਸੁੱਖ ਰਹੇ ਨੇ
ਉਹ ਥੱਲੇ ਪਾਏ ਨੇ ਸਟੈਂਡ ਤੇ ਮੀਸ਼ਿਰ ਰੁਕ ਗਿਆ ਆਹ ਹਾਲ ਹੋਇਆ ਪਿਆ। ਮੀਂਹ ਵੀ ਨਾ ਉਹ ਦਿਖਾ ਰਿਹਾ ਵੀ ਤੂੰ ਧੋਖਾ ਦੇ ਰਿਹਾ ਆ ਰਿਹਾ ਜਾ ਰਿਹਾ ਆ।
ਆ ਰਿਹਾ ਹਾਂ ਨਹੀਂ ਨਾ ਤਾਂ ਕੁਦਰਤ ਕਹਿੰਦੇ ਆ ਵੈਦਰ ਐਵੇਂ ਥੋੜ੍ਹੀ ਹੈ ਉਹਨੇ ਇਨਸਾਨਾਂ ਦੇ ਹੱਥ ਚ ਹੈ ਨੀ ਹੈਗੇ। ਕਿ ਜਿਵੇਂ ਆਪਾਂ ਜਿਵੇਂ ਮਰਜ਼ੀ ਮੁੰਡੀ ਮਰੋੜ ਲਈਏ ਵੈਦਰ
ਸ਼ੁਕਰ ਕਰੋ ਨਹੀਂ ਹੈਗਾ ਜੀ ਸ਼ੁਕਰ ਕਰੋ ਨਹੀਂ ਹੈਗਾ ਅਗਰ ਵੈਦਰ ਵੀ ਆਪਣੇ ਹੱਥ ਸੋਚਦੇ ਮੌਸਮ ਵੀ ਆਪਣੇ ਹੱਥ ਚ ਹੋ ਜੇ ਪਤਾ ਨੀ ਕੀ ਦਾ ਕੀ ਬਣਾ ਦੇਣ ਹਰ ਚੀਜ਼ ਤੋਂ ਮਿਲਾਵਟ ਹੋਈ ਪਈ ਹੈ ਹਰ ਚੀਜ਼ ਮਿਲਾਵਟ ਹੈ।
ਫੇਰ ਤਾਂ ਲੋਕਾਂ ਨੇ ਨਾ ਇਹਨੂੰ ਵੀ ਕੁਛ ਨਾ ਕੁਛ ਬਣਾ ਦੇਣਾ ਆਪਣੇ ਹਿਸਾਬ ਨਾਲ ਨਾ ਗਰਮੀ ਆਉ ਹੀ ਨਹੀਂ ਉਹਨਾਂ ਕੋਲ ਫੇਰ।
ਹਾਂਜੀ ਉਹ ਤੇ, ਹੈ ਹੀ ਹੈ ਜੀ ਜਦੋਂ ਦੇਖੋ ਤੇ, ਉਹੀ ਰਹਿਣਾ ਬਰਸਾਤਾਂ ਹੋ, ਗਈਆਂ ਠੰਡ ਹੋ ਗਿਆ ਹੀ ਰਹਿਣਾ ਜੇ, ਕਰ ਆਪਣੇ ਹੱਥ ਚ ਹੋ ਗਿਆ ਤਾਂ
ਹਾਂਜੀ-ਹਾਂਜੀ ਬਿਲਕੁਲ ਇਹ ਤਾਂ, ਹੈਗੀ ਆ ਫਿਰ ਤਾਂ ਬਰਸਾਤ ਜਦ ਦਿਲ ਕਰੇਗਾ। ਕਿਸਾਨਾਂ ਦੀ ਉਹ ਬਰਸਾਤ ਕਰ ਦੇਣਗੇ! ਜਦ ਜੀ, ਕਰਨਗੇ ਰੋਕ ਦੇਣਗੇ
ਹਾਂਜੀ-ਹਾਂਜੀ ਤਾਂ ਹੈ ਜੀ।
ਫੇਰ ਤਾਂ, ਅਹੀਓ ਕੰਮ ਹੋਣੇ ਆ।
ਕੱਲ ਵੀ ਗਰਮੀ ਕਿੰਨੀ ਹੋਈ ਪਈ ਸੀ, ਬਹੁਤ ਗਰਮੀ ਹੋਈ ਪਈ ਸੀ। ਇੱਥੇ ਤਾਂਸਾਡੇ ਤੁਹਾਡੇ ਉੱਧਰ ਸੀ?
ਆਹ ਜਿਹੜੀ ਮੀਂਹ ਪੈ ਜਾਂਦਾ ਨਾ, ਤੇ ਉਹਦੇ ਬਾਅਦ ਫੇਰ ਇਹ ਧੁੱਪ ਜਿਹੀ ਨਿਕਲ ਜਾਂਦੀ ਆ। ਮੌਸਮ ਐਵੇਂ ਤਾਂ ਹੋ, ਜਾਂਦਾ ਫਿਰ ਵੀ, ਤੁਸੀਂ ਆਪਣੀ ਸਾਰੀ ਗਰਮਾਈ ਨਿਕਾਲਦੀ ਹੈ। ਉਹ ਸਾਰੀ ਪੜਾਸ ਬਾਹਰ ਕੱਢਦੀ ਹੈ, ਫੇਰ ਉਹੀ ਮੈਂ ਕਹਿਣੀ ਗੁੱਮਸ ਹੋ ਜਾਂਦੀ ਆ। ਬਿਲਕੁਲ ਉਹ ਉੜਨ ਨਾਲੇ ਜੇ ਆ ਜਾਂਦੇ ਆ। ਮੱਛਰ ਜੇ, ਫੇਰ ਤਾਂ ਬਹੁਤ ਜ਼ਿਆਦਾ
ਹਾਂਜੀ-ਹਾਂਜੀ ਕੱਲ ਰਾਤ ਨੂੰ ਹੀ ਮੈਂ, ਗਈ ਚੱਲ ਕੋਠੇ ਦਸ ਮਿੰਟ ਨਾ, ਸੈਰ ਰੋਟੀ-ਰੋਟੀ ਖਾ ਲਈ ਸੀ। ਸਾਢੇ ਨੋ ਇੱਕ ਵਜੇ, ਮੈਂ ਕਿਹਾ ਚਲੋ ਸੈਰ ਜੋ, ਕਰ ਆਈਏ ਕੋਠੇ ਚੱਲ ਜਾਨੇਆ। ਬਈ, ਏਦੇ ਬਾਰ-ਬੂਰ ਜਾਣ ਤੁਹਾਨੂੰ ਪਤਾ ਅੱਜ-ਕੱਲ੍ਹ ਕੁੱਤੇ ਬੜੇ ਬੁਰੇ ਹਾਲ ਕਿਤੇ ਹੋਏ ਕੁੱਤੇ ਆਂ ਨੇ। ਮੈਂ ਕਿਹਾ ਚੱਲ ਕੋਠੇ ਚੱਲ ਪੈਣੇਆ, ਹਾਂਜੀ-ਹਾਂਜੀ। ਤੇ ਕੋਠੇ ਚੱਲ ਗਏ। ਦਸ ਮਿੰਟ ਵੀ ਮੈਂ, ਕਿਹਾ ਸੈਰ ਨਾ ਹੋਈ ਜੀ, ਦਸ ਮਿੰਟ ਵੀ ਇੰਨਾ ਔਖਾ ਹੋਇਆ ਪਿਆ ਸੀ। ਇਨੀ ਗ ਗੁੰਮਸ-ਗੁੰਮਸ ਪਸੀਨੇ ਆਈ ਜਾਨ। ਮੈਂ ਬਸ ਜੀ ਥੱਲੇ ਚੱਲੋ। ਬਸ, ਏਸੀ'ਚ, ਪਏ ਜਾਓ ਏਸੀ' ਚ, ਕੁਛ ਨੀ ਹੁੰਦਾ। ਫੇਰ ਵੇਖਾਂਗੇ, ਤੇ ਮ ਮੌਸਮ ਥੋੜ੍ਹਾ ਖੁੱਲ੍ਹ ਜਏ, ਅਸੀਂ ਫਿਰ ਸੈਰ ਕਰ ਲਾਂਗੇ। ਫੇ ਵਾਪਸੀ ਆ ਗਏ। ਹੋਰ ਆ ਕੇ ਸੌ ਗਏ ਚੁੱਪ ਕਰਕੇ। ਮੈਂ ਕਿਹਾ ਹੋ ਗਈ ਸੈਰ ਜੀਨੀ ਕਰਨੀ ਸੀ। ਦਸ ਮਿੰਟ ਵੀ ਔਖਾ ਹੋਇਆ ਪਇਆ ਸੀ। ਇੰਨੀ ਉਮ ਹੁੱਮਸ - ਵੀ, ਤਾਂ ਹੋ ਜਾਂਦੀਆਂ ਨਾ ਸਾਰਿਆਂ ਘਰਾਂ'ਚ, ਏਸੀ ਚੱਲਦੇ ਪਏ ਨੇ ਰਾਤ ਵੇਲੇ ਸਭ ਦੇ ਘਰਾਂ'ਚ ਏ, ਲੱਗੇ ਨੇ ਕਮਰੇ-ਕਮਰੇ 'ਚ, ਏਸੀ ਹੈਗਾ, ਸਭ ਦੇ ਘਰਾਂ'ਚ ਉਹ ਸਾੜੀ ਪੜਾਸ ਫਿਰ ਬਾਹਰ ਛੱਡਦਾ ਹੈ ਤੇ, ਗੁੰਮਸ ਹੀ ਹੋਣਾ ਬਾਹਰ।
ਹੂ, ਉਹ ਤਾਂ ਹੈ ਹੀ ਆ ਫੇਰ ਹੁਣ ਕਈਆਂ ਦੇ ਵਿੰਡੋ ਏਸੀ ਲੱਗੇ ਹੋਏ ਆ, ਉਹ ਵੀ ਤੁਹਾਨੂੰ ਪਤਾ ਸਾਰੀ ਗਲੀ ਦੇ, ਵਿੱਚ ਹੀ ਆਪਣਾ ਉਹਨਾਂ ਨੇ ਸਾਰੀ ਗਰਮਾਈ ਨ ਕਾਲਨੀ ਆਪਣੇ। ਉੱਪਰ ਜਿਹੜੇ ਸਾਰੇ ਉੱਪਰ ਰੱਖੇ ਹੋਏ ਹੈ ਡੋਰ ਸਾਰੇ ਉਹਨਾਂ ਨੇ, ਵੀ ਫਿਰ ਆਪਣੇ ਆਪ ਹੀ ਵੈਦਰ ਵੀ, ਕੀ ਕਰੂਗਾ ਤੇ, ਆਪਣਾ ਬਰਸਾਤਾਂ ਵੀ ਕੀ ਕਰਨਗੇ। ਕੁੱਛ ਤਾ ਧਰਤੀ ਆਪਣੀ ਗੂਮਸ ਕੱਢੀ ਜਾਂਦੀ ਹੈ। ਤੇ ਕੁਛ ਫੇਰ ਇਹ ਏਸੀਆਂ ਨੇ, ਕਰ ਰਖਿਆ ਕੰਮ ਖਰਾਬ। ਹੁਣ ਇੰਨਾ-ਇੰਨਾ ਪ੍ਰਦੂਸ਼ਣ ਵੀ ਹੋ ਰਿਹਾ, ਉਹ ਵੀ ਤਾਂ ਗਰਮੀ ਦਾ ਹੀ ਕਾਰਨ ਹੈ, ਉਹ ਕਿਹੜਾ ਨਹੀਂ ਹੈ।
ਹਾਂਜੀ, ਉਹ ਤੇ ਹੈ ਹੀ ਆ ਜੀ ਬਸ, ਆਪਣੀ ਆਪਣੇ ਦੇਨ ਆ ਪ੍ਰਦੂਸ਼ਣ ਫੈਲਾਣਾ, ਆਪਾਂ ਹੀ ਫੈਲਾ ਰਹੇਆ। ਕੋਈ ਹੋਰ ਥੋੜੀ ਫੈਲਾ ਰਿਹਾ। ਸਾਡੀ ਹੱਥ'ਚ ਹੈਗਾ ਦੇਖੋ ਜੀ। ਕਚੜਾ ਚੁੱਕਦੇ ਆ, ਇੱਕ ਦਿਨ ਗੰਦ ਵਾਲਾ ਨਾ ਆਏ ਜਾ ਪਰੇ ਪਲਾਟ-ਪਲੂਟ ਖਾਲੀ ਪਏ ਹੋਣ ਸੱਟ ਆਨੇ ਆ ਜੀ। ਕੀ ਹੈ ਜੀ? ਆਪਣੇ ਕੋਲ ਹੀ ਗੰਦਗੀ, ਆਪ ਹੀ ਫੈਲਾ ਰਹੇ ਅਸੀਂ ਆਪਾਂ।
ਹੂ, ਇਹ ਤਾਂ ਜੀ ਸਹੀ ਨਹੀਂ ਆ ਕੱਮ
ਆਪਣੇ ਘਰੋਂ ਤੇ ਗੰਦਗੀ ਕੱਢ ਦਿੰਦੇਆ, ਆਹ ਨੀ ਵੇਖਦੇ ਸੜਕਾਂ ਤੇ ਗੰਦਗੀ ਪਾਈਏ, ਉਹਦੋਂ ਹੀ ਕੀੜੇ, ਮਕੌੜੇ ਉੱਡ-ਉੱਡ ਕੇ ਆਉਣਗੇ।
ਬਸ ਜੀ, ਇਹੀ ਗੱਲ ਹੋਰ
ਉਹੀ ਜੋ ਜਾਨਵਰ ਹੈਗੇ ਨੇ ਬਾਹਰ ਦੇ ਕੁੱਤੇ ਹੋ ਗਏ ਜੀ, ਉਹ ਜੀਅ ਹੈ ਇੱਕ ਜਾਂ ਉਹ ਕਹਿ ਨੀ ਸਕਦਾ, ਤਾਂ ਕਰਕੇ ਜੇ ਭ ਦੇਖੋ ਗੰਦ ਬੁਲਾ ਖਾ ਲੈਂਦੇ ਨੇ ਉੱਥੋਂ ਜੀ ਗੰਦ ਮਤਲਬ ਸਮੈਲ ਹੁੰਦੀ ਹੈ ਨਾ ਉਹਦੇ ਜਿਆਦਾ ਫੇਰ ਉਹ ਕੁੱਤੇ ਜਿਆਦਾ ਹਲਕੇ-ਹੁਲਕੇ ਹੋ ਜਾਂਦੇਆ, ਬਿਮਾਰੀਆਂ ਲੱਗ ਜਾਂਦੀਆਂ।
ਹੋਰ, ਉਹ ਤਾਂ ਹੈਗੀ ਆ ਹੁਣ ਕੁੱਤੇ ਬਾਰਿਸ਼ ਹੋਣ ਘਰਾਂ ਦੇ ਵਿੱਚ ਵੜ-ਵੜ ਕੇ ਬੈਠ ਰਏ, ਜਿੰਨਾ ਮਰਜੀ ਮਾਰ ਲੋੋ, ਪੀਟ ਲੋ ਵ ਫੇਰ ਵੀ ਵੜ ਜਾਨੇ ਆ ਦੱਸ, ਦਰਵਾਜ਼ਾ ਖੁੱਲਨ ਦੀ ਇੰਤਜ਼ਾਰ ਕਰਦੇ ਆ ਬਸ।
ਚੀ ਵੀ ਬੁਰਾ ਹਾਲ ਕਰੇ। ਗਲੀਆਂ ਚ ਲੰਘ ਕੇ ਵੇਖੋ ਤੁਸੀਂ ਕਿਵੇਂ ਪੈਨ ਨੂੰ ਫਿਰਦੇ ਨੇ ਜੀ। ਵੱਡਨ ਨੂੰ ਫਿਰ ਦੇ ਨੇ ਐਵੇਂ-ਐਵੇਂ ਹੋਏ ਪਏ ਨੇ ਹਲਕੇ ਹੋਏ ਪਏ ਨੇ, ਕਿੰਨੇ ਤਾਂ ਆਪਾਂ ਪਿੱਛੇ ਨਗਰ-ਨਿਗਮ ਵਾਲੇ ਨੂੰ ਬੁਲਾ ਕੇ ਚਕਵਾਏ ਵੀ ਨੇ, ਵੀ ਚੱਕ ਕੇ ਲੈ ਜੋ ਜੀ। ਸਾਡੇ ਨਿਆਣੇ ਨੂੰ ਚੱਕ ਪਾ ਗਏ ਨੇ ਦੋ-ਤਿੰਨ ਵਾਰੀ ਦਾ।
ਹਾਂ, ਏਹ ਤਾਂ ਹੈ ਹੀ ਆ।
ਬਸ ਜੀ, ਟੀਕੇ-ਟੂਕੇ ਲਵਾਏ ਨੇ ਹੁਨ ਫਰਕ ਐ ਜੀ।
ਬਸ, ਫੇਰ ਕੈ ਤਾਂ ਰਈ ਆਂ, ਏਨਾਂ ਨੇ ਤਾਂ ਵੈਸੇ ਵੀ- ਹੁਨ ਤਾਂ ਪੈਲਾਂ ਤਾਂ ਆ ਵੀ ਰਏ ਸੀ। ਪੈਲਾਂ ਤਾਂ ਚੱਕਣ ਲਈ ਆ ਜਾਂਨੇ ਹਾਂ ਲੇਕਿਨ ਹੁਨ ਤਾਂ ਏਨਾਂ ਨੇ ਇੰਨੀ ਹੱਦ ਮਚਾ ਰੱਖੀ ਐ ਵੀ ਤੁਸੀ ਫਾਲਤੂ ਜੇੜੇ ਕੁੱਤੇ ਆ ਤੁਸੀ ਲੈਕੇ ਜਾਓ ਗਲੀਆਂ ਚ ਲੋਕਾ ਦਾ ਲੰਘਨਾ- ਵੜਨਾ ਵੀ-
ੳਹ ਤੇ ਹੈ ਈ। ਦੁਸ਼ਵਾਰ ਕੀਤਾ ਹੋਇਆ, ਹਾਂਜੀ।
ਰਾਤ ਬਰਾਤ ਕਿਸੇ ਨੂੰ ਕੋਈ ਅਮਰਜੈਂਸੀ ਪੈ ਜਾਦੀ ਏ, ਬੰਦਾ ਕੁੱਤੇਆਂ ਦੇ ਡਰ ਨਾਲ ਕੋਈ ਨਿਕਲ ਨੀ ਸਕਦਾ।
ਜਮਾ ਈ ਨੀ ਜੀ, ਇਕ ਮਿੰਟ ਨੀ ੳਹ ਸਵੇਰੇ ਮਨੋਗੇ ਆਪਾਂ ਸਵੇਰੇ ਚਾਰ ਵਜੇ ਸੈ਼ਰ ਤੇ ਜਾਈਦਾ ਹੁੰਦਾ, ਪਿੱਛੇ- ਪਿੱਛੇ ਕੁੱਤੇ ਪਏ ਹੁੰਦੇ ਨੇ। ਫੇਰ ਹੱਥ ਚ ਵੱਟੇ ਚੱਕੀ ਦੇ ਹੁੰਦੇ ਨੇ ਦੀ ਹੱਥ ਚ ਚਲੋ ਪਿੱਛੇ- ਪਿੱਛੇ ਕੁੱਤੇ ਆਨ ਤੇ ਵੱਟੇ ਮਾਰੀ ਦੇ ਹੁੰਦੇ ਨੇ। ਐਵੇਂ ਜਾਦੇ ਆਪਾਂ ਡਰ- ਡਰ ਕੇ ੳਹ ਬੰਦੇਆਂ ਤੋਂ ਕੀ ਡਰਨਾ ਇਨਸਾਨਾਂ ਤੋਂ ਡਰੇ, ਕੁ
ਐਂਈ ਕੁੱਤੇ ਵੱਟੇਆਂ ਨਾਲ ਤਾਂ ਹੋਰ ਵੀ ਵੱਢਦੇ ਐਂ। ਹੋਰ ਕਈ ਵਾਰ ਤਾਂ ਐਸੇ ਹਾਲ ਕਰ ਦੇਨੇ ਏ ਆਪਾ ਮਾਰ ਕੇ ੳਨਾ ਨੂੰ ਪਿੱਛੇ ਹਟਾਵਾਂਗੇ ਨਾ ਹੋਰ ਵੱਧ-ਵੱਧ ਕੇ ਆਨੇ ਆ ਅੱਗੇ। ਹੋਰ ਕਈ ਵਾਰ ਤਾਂ ਐਵੇ ਦਾ ਮੇਰੇ ਨਾਲ ਹੋਆ ਨਾ ਦੋ ਵਾਰ ਐਵੇ। ਮੈਨੂੰ ਤਾਂ ਖੁੱਦ ਬੋਤ ਡਰ ਲੱਗਦਾ ਮੈ ਤਾਂ ਨੀ ਨਿਕਦੀ ਕੋਈ ਨੀ ਮੈ ਤਾਂ ਫੇਰ ਜ ਕਈ ਵਾਰ ਸੈਰ ਸੂਰ ਤੇ ਅਪਣੇ ਦੇਵਰ ਨਾਲ ਵੀ ਜਾਦੀ ਸੀ, ੳਨੂੰ ਕੈਂਦੀ ਸੀ ਮੇਰੇ ਘਰ ਤੱਕ ਛਡ ਕੇ ਜਾ ਮੈਨੂੰ।
ਅਛਾ ਜੀ।
ਹਾਂ
ਅਛਾ, ਬੜਾ ਬੁਰਾ ਹਾਲ ਕਰੇਆ ਇਸ ਚੀਜ ਦੇਖੋ ਨਾ। ਜੀਨਾ ਹਰਾਮ ਕਰਿਆ। ਇਕ ੳ ਸੁਨਵਾਈ ਵੀ ਨੀ ਹੁੰਦੀ, ਨਾ ਨਗਰ ਨਿਗਮ ਸੁਨਦੇ ਨੇ, ਨਾ ਸਫਾਈਆਂ ਗਲੀਆਂਚ ਕਰਦੇ ਨੇ ਗੰਦ ਅਗਰ ਕੱਢ ਵੀ ਜਾਦੇ ਨੇ ਨਾਲੀਆਂ ਦਾ ੳਹ ਕੂੜਾ ਰੇਂਗਦਾ ਰੈਂਦਾ ਜੀ, ਨਾਲੀਆਂ ਦਾ ਗੰਦ ਪੈਆ ਰਏਗਾ। ਸੜਦਾ ਰੈ ਜੇਗਾ ਮੀਨਾ ਮੀਨਾ ਚੱਕਨ ਨੀ ਆਂਦੇ ਜਿਨਾ ਬੁਰਾ ਹਾਲ ਕਰਦੇ ਨੇ।
ਹਾਂਜੀ-ਹਾਂਜੀ ਏ ਤਾਂ ਹੈਈ ਆ ਫੇਰ
ਕੱਢ ਗਏ ਨੇ ਪਿੱਛੇ ਪਰਸੋ ਹਨ ਸਫਾਈਆਂ ਨੀ ਕਰਕੇ ਗਏ, ਚੱਕ ਕੇ ਨੀ ਗਏ ਗੰਦ। ਮੈ ਕਿਹਾ ਚੱਲ ਫੋਨ ਲਾਵਾਂਗੇ ਵੀ ਚੱਕ ਕੇ ਲੈ ਜੋ ਗੰਦ ਜੀ।
ਹੂੰ
ਤਦੀ ਤੇ ਪੋਲੂਸ਼ਨ ਫੈਲਦਾ, ਏਂ ਕਹਿਦੇ ਨੇ ਨਾ ਜੀ ਨਾ ਸਾਡੇ ਘਰ ਕਦੇ ਕੁਛ ਨੀ ਹੁੰਦਾ। ੳਹ ਜਦੋ ਵੋਟਾਂ ਲੈਨੀਆਂ ਹੁੰਦੀਆਂ ਤੇ ਭੱਜੇ ਫਿਰ ਦੇ ਨੇ ਜੀ ਹਾਂ ਆਪਾ ਇਹ ਕਰਾਵਾਂਗੇ, ਆਪਾ ੳਹ ਕਰਾਵਾਂਗੇ। ਸਾਨੂੰ ਵੋਟ ਪਾਏਓ ਜੀ ਸਾਨੂੰ ਵੋਟ ਪਾਏਓ।
ਹੂੰ ਬਸ ਫੇਰ ਏਹੀ ਏ ਨਾ ਜੇ ਏਨਾ ਨੂੰ ਕਰਾਂਦੇ ਰਏ ਵੀ ਸ਼ੁਕਰ ਕਰੋ ਚੱਲ ਫੋਨ ਤੇ ਆ ਕੇ ਕੱਢ ਤਾਂ ਜਾਨੇ ਆ ਸਾਫ਼ ਵੀ ਕਰ ਜਾਨੇ ਆ, ਵਰਨਾ ਪੈਲਾ ਤਾਂ ਏ ਵੀ ਨੀ ਕਮ ਹੁੰਦਾ ਤਾਂ
ਹਾਂਜੀ-ਹਾਂਜੀ ੳ ਤੇ ਹੈ ਈ ਏ, ਤੇ ਸੂਕਰ ਕਰੋ ਏਨਾ ਈ ਹੀ ਕੁ ਕਰ ਜਾਂਦੇ ਨੇ, ਸ਼ਿਕੈਤ ਕਰੋ ਤਾਂ।
ਹਾਂ ਸ਼ਕੈਤ ਕਰੇ ਤੇ ਆ ਤਾਂ ਜਾਨੇ ਏ।
ਹਾਂਜੀ। ਚਲੋ ਭੈਣਜੀ, ਮੈਂ ਤਾਨੂੰ ਫੇਰ ਫੋਨ ਲਾਂਦੀ ਆ। ਕੋਈ ਆ ਗਏ ਨੇ ਜੀ, ਠੀਕ ਏ। ਹਾਂਜੀ ਠੀਕ ਏ ਜੀ। ਸਤਿ ਸ਼੍ਰੀ ਅਕਾਲ।